ਔ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਹੋਰ ਦੱਸੋ ਕਿਵੇਂ ਹੋ
ਠੀਕ-ਠਾਕ, ਵਧੀਆ। ਤੁਸੀਂ ਸੁਣਾਓ
ਵਧੀਆ, ਵਧੀਆ। ਕੀ ਕਰਦੇ ਪਏ ਓ?
ਬਸ ਕੁਝ ਨਹੀਂ। ਖਾਣਾ ਖਾ ਕੇ ਹੁਣੇ ਹੀ ਵਿਹਲੇ ਹੋਏ ਸੀ। ਫਿਰ ਨਾਸ਼ਤਾ ਥੋੜ੍ਹਾ ਲੇਟ ਕਰ ਲਿਆ। ਸਾਰੀ
ਹੋਰ ਦੱਸੋ, ਤੁਹਾਡੇ ਆਲਾ ਅੱਜ ਮੌਸਮ ਕਿਵੇਂ ਦਾ?
ਮੌਸਮ ਬਸ ਥੋੜ੍ਹੀ-ਥੋੜ੍ਹੀ ਬੂੰਦਾਬਾਂਦੀ ਜੀ ਹੋਈ ਜਾਂਦੀ ਆ। ਕਦੇ-ਕਦੇ ਕਣੀਆਂ ਜਿਈਆਂ ਮਤਲਬ ਆ ਜਾਂਦੀਆਂ। ਪੈਂਦੀਆਂ ਨੇ ਹਨਾ, ਫਿਰ ਹਟ ਜਾਂਦੀਆਂ ਨੇ। ਮਤਲਬ, ਗਿੱਲਾ ਜਾ ਕਰਕੇ ਚਲੇ ਜਾਂਦਾ ਏ ਬ
ਠੀਕ ਹੈ ਜੀ, ਸਾਡੇ ਵੱਲ ਵੀ ਭੇਜ ਦੋ ਥੋੜ੍ਹਾ ਜਿਹਾ ਮੀਂਹ।
ਥੋਡੇ ਕਿੰਨੀ ਗਰਮੀ ਹੋ ਰਹੀ ਐ।
ਸਾਡੇ ਬਹੁਤ ਜ਼ਿਆਦਾ ਗਰਮੀ।
ਅੱਛਾ ਜੀ, ਨਹੀਂ। ਮੌਸਮ ਤਾਂ ਇਧਰ ਤਿੰਨ-ਚਾਰ ਦਿਨ ਹੋ ਗਏ ਸਈ ਚੱਲ ਰਿਹਾ ਹੈ ਸਾਡੇ ਕਨੀ ਤਾਂ।
ਸਾਡੇ ਤਾਂ ਵੈਸੇ ਸਵੇਰੇ ਥੋੜ੍ਹਾ ਮੌਸਮ ਠੰਡਾ ਹੁੰਦਾ ਵਾ ਛੇ ਕੁ ਵਜੇ ਤੱਕ। ਫੇਰ ਸਾਢੇ ਛੇ ਵਜੇ ਤੱਕ ਮੌਸਮ ਠੰਡਾ ਹੁੰਦਾ ਬਾਅਦ ਵਿੱਚ ਇੰਨੀ ਜ਼ਿਆਦਾ ਗਰਮੀ ਹੋ ਜਾਂਦੀ ਹੈ ਨਾ। ਬਹੁਤ ਜ਼ਿਆਦਾ ਹਾਂਜੀ।
ਹੂੰ-ਹੂੰ।
ਵੈਸੇ ਤਾਂ ਅੱਜ ਕੱਲ੍ਹ ਦੇਖੋ ਨਾ ਮੌਸਮ ਹੀ ਇਹ ਜਿਹਾ ਚੱਲਦਾ ਪਿਆ ਕਿ ਪੱਖੇ ਕੂਲਰ ਨਾ ਜੇਕਰ ਕੂਲਰ ਚ ਪਾਣੀ ਪਾਉਂਦੇ ਹ ਹੋਰ ਹੀ ਸਿੱਲੀ ਜਿਹੀ ਹਵਾ ਦਿੰਦੇ ਨੇ।
ਬਿਲਕੁਲ-ਬਿਲਕੁਲ ਉਹਦੇ ਨਾਲ ਚਿਪ-ਚਿਪ ਜਹੀ ਹੋਣ ਲਗ ਜਾਂਦੀ ਹੈ
ਹਾਂਜੀ ਹਾਂਜੀ ਇਹ ਤਾਂ ਹੈ ਨਾ ਫਿਰ ਰਾਤ ਹੂੰ ਚਜ ਨਾਲ ਜਾਕ ਵਣਾ ਫਿਰਦੀ ਨੇ
ਕੁਛ ਦੇਖੋ ਅੱਜ ਕੱਲ੍ਹ ਜਿਹੜੀ ਗਰਮੀ ਆ ਨਾ ਉਹਦਾ ਕਿਤੇ ਨਾ ਕਿਤੇ ਕਾਰਨ ਦੇਖੋ ਜਿਹੜੇ ਆਪਾਂ ਇੰਨੇ ਏ ਸੀ ਲਗਾਏ ਹੋਏ ਨੇ। ਹਨਾ ਏਸੀਆਂ ਦੇ ਕਰਕੇ ਦੇਖੋ ਕਿੰਨੀ ਜ਼ਿਆਦਾ ਹੀਟ ਨਿਕਲਦੀ ਆ। ਤੇ ਦੇਖੋ ਸਾਰੇ ਹੀ ਆਪਣੇ ਵ ਵਾਤਾਵਰਨ ਦੇ ਵਿੱਚ ਜਾਂਦੀ ਆ ਹਨਾ ਤਾਂ ਦੇਖੋ ਮਤਲਬ ਅੰਦਰ ਦਾ ਦੇਖੋ। ਉਹ ਕੂਲਿੰਗ ਕਰੀ ਜਾਂਦਾ ਪਰ ਦੇਖੋ ਬਾਹਰ ਦੇ ਕੇ ਜਿਹੜੇ ਉਹਦੇ ਉੱਪਰ ਪੱਖੇ ਲਗਾਏ ਹੁੰਦੇ ਨੇ ਦੂਜੇ। ਉਹਦੇ ਨਾਲ ਕਿੰਨੀ ਗਰਮਾਇਸ਼ ਆਉਂਦੀ ਹੈ ਹਾਂਜੀ ਤਾਂ ਉਹਦੇ ਨਾਲ ਦੇਖੋ ਕਿੰਨਾ ਜ਼ਿਆਦਾ। ਤਾਪਮਾਨ ਵੱਧਦਾ ਆਪ ਵ
ਹਾਂਜੀ ਹਾਂਜੀ ਉਹ ਕਿ ਦੇਖੋ ਕਮਰਿਆਂ ਚ ਚੱਕ ਚੱਕ ਗਰਮੀ ਬਾਹਰ ਸੁੱਟ ਦਿੰਦਾ। ਫੇਰ ਉਹਦੇ ਨਾਲ ਤੁਹਾਨੂੰ ਦਾ ਬਾਹਰ ਐ ਪੂਰਾ ਇੰਨਾ ਉਹ ਗੁੰਮ ਵੱਜ ਜਾਂਦਾ ਗਰਮੀ ਨਾਲ।
ਬਿਲਕੁਲ ਬਿਲਕੁਲ ਇਹ ਤਾਂ ਗੱਲ ਸਹੀ ਆ। ਤੇ ਦੇਖੋ ਏ ਚੀ ਤਾਂ ਹੁਣ ਹਰ ਘਰ ਦੇ ਵਿੱਚ ਹੀ ਹੋ ਗਏ ਨੇ ਹਨਾ ਕਿਸੇ ਦੇ ਘਰੇ ਦੋ ਕਿਸੇ ਦੇ ਘਰੇ ਤਿੰਨ ਏਦਾਂ ਕਰਕੇ ਹਾਂਜੀ
ਤਾਂ ਤੁਹਾਨੂੰ ਪਤਾ ਤਾ ਘਰ ਦੇ ਵਿੱਚ ਜਿੰਨੇ ਜਾਣੇ ਜਿੰਨੇ ਕਮਰੇ ਆ ਨਾ ਵੱਖਰੇ- ਵੱਖਰੇ ਸਾਰਿਆਂ ਵਿੱਚ ਏ ਸੀ ਨੇ ਲਗਭਗ ਤਾਂ।
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਏ ਸੀ ਤੋਂ ਹ ਅੱਜ ਕੱਲ੍ਹ ਕੋਈ ਜਾ ਹੀ ਨਹੀਂ ਸਕਦਾ
ਹਾਂਜੀ ਹਾਂਜੀ ਇਹ ਤਾਂ ਹੈ।
ਹਾਂਜੀ
ਬਾ ਕੇ ਹ ਹਾਂਜੀ ਸ਼ਹਿਰਾਂ ਦੇ ਮੁ ਮੁਕਾਬਲੇ ਦੇਖਿਆ ਜਾਵੇ ਤਾਂ ਮਤਲਬ ਕਿ ਪਿੰਡਾਂ ਵਿੱਚ ਏਸੀ ਬਹੁਤ ਘੱਟ ਨੇ
ਹਾਂਜੀ ਨਹੀਂ ਪਰ ਪਿੰਡਾਂ ਦੇ ਵਿੱਚ ਵੀ ਦੇਖੋ ਹੁਣ ਤਾਂ ਸੇਮ ਹੀ ਦੇਖੋ ਪਿੰਡਾਂ ਨੇ ਵੀ ਕਿੰਨੀ ਤਰੱਕੀ ਕਰ ਲਈ ਹੈ ਤਾਂ ਪਿੰਡਾਂ ਦੇ ਵਿੱਚ ਵੀ ਬਹੁਤ ਜਿਹੜੇ ਮਤਲਬ ਹਨਾ ਬੈਗ ਗਰਾਊਂਡ ਜਿਨਾਂ ਦਾ ਵਧੀਆ ਹੈਗਾ ਮਤਲਬ ਹਜੇ ਵੀ ਨਹੀਂ ਵਿਅਕਤੀ ਤੋਂ ਇਹ ਹੈਗੇ ਜਿੱਥੇ ਹਜੇ ਵੀ ਗਰੀਬੀ ਐ ਹਨਾ ਨਹੀਂ ਇੰਨੇ ਹੈਗੇ ਉੱਥੇ ਦੇਖੋ ਘੱਟ ਨੇ ਹਨਾ ਸੀ ਪਰ ਹੁਣ ਉਂਝ ਜਿਦ ਦੇਖੋ ਜੇ ਆਪਾਂ ਜ਼ਿਆਦਾਤਰ ਗੱਲ ਕਰੀਏ ਤਾਂ ਦੇਖੋ ਹਰ ਘਰ ਦੇ ਵਿੱਚ ਜੇ ਜ਼ਿਆਦਾ ਨਹੀਂ ਤਾਂ ਇੱਕ ਏ ਸੀ ਤਾਂ ਹੈ ਹੀ ਆ।
ਹਾਂਜੀ ਹਾਂਜੀ
ਹਾਂਜੀ ਹਾਂਜੀ ਏ ਮਸ਼ੀਨਰੀ ਇੰਨੀ ਜ਼ਿਆਦਾ ਹੋਨ ਕਾਰਨ ਦੇਖ ਲੋ ਹਨਾ ਤਾਂ ਕਰਕੇ ਕੁਛ ਰੁੱਖ ਪੇੜ ਪੌਦੇ ਰਹੇ ਨੀ ਹੈਗੇ ਜਿਹਦੇ ਕਰਕੇ ਕੁਦਰਤੀ ਹਵਾ ਮਿਲਣੀ ਸੀ ਆਪਾਂ ਨੂੰ ਤਾਂ ਕਰਕੇ ਗਰਮਾਇਸ਼ ਜ਼ਿਆਦਾ ਹੋ ਹੋ ਜਾਂਦੀ ਏ
ਹਾਂਜੀ
ਹਾਂਜੀ ਹਾਂਜੀ
ਬਾਕੀ ਤੁਹਾਨੂੰ ਪਤਾ ਪ੍ਰਦੂਸ਼ਣ ਵੀ ਇੰਨਾ ਜ਼ਿਆਦਾ ਹੋਆ ਹਨਾ ਜਿਹੜਾ ਕਿ ਜਿਹਦੇ ਨਾਲ ਉਹਦੇ ਨਾਲ ਉਹਦੇ ਕਰਕੇ ਵੀ ਗਰਮੀ ਤੇ ਬਹੁਤ ਮਤਲਬ ਕਿ ਮੌਸਮ ਤੇ ਬਹੁਤ ਅਸਰ ਪੈਂਦਾ
ਹਾਂਜੀ ਹਾਂਜੀ ਹੁਣ ਦੇਖੋ ਨਾ ਜਦੋਂ ਜਿਵੇਂ ਫਸਲ ਵਗੈਰਾ ਹੁੰਦੇ ਜਿਵੇਂ ਕਣਕ ਵਗੈਰਾ ਲਗਾ ਲੋੋ ਬਾਅਦ ਚ ਦੇਖੋ ਹਨਾ ਲੋਕ ਜਿਹੜੇ ਉਹ ਹਨਾ ਬਾਅਦ ਚ ਉਹਨੂੰ ਕਚਰੇ ਜਏ ਨੂੰ ਅੱਗ ਵਗੈਰਾ ਲਾਉਂਦੇ ਨੇ ਹਨਾ ਤੇ ਉਹਦੇ ਨਾਲ ਵੀ ਦੇਖੋ ਕਿੰਨੀ ਗਰਮਾਇਸ਼ ਹੁੰਦੀ ਹੈ। ਆਪਣਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ। ਨਾਲੇ ਦੇਖੋ ਉਹਨੂੰ ਮਤਲਬ ਹਨਾ ਰੋਕਣ ਲਈ ਚੀਜ਼ ਨੂੰ ਕਿੰਨੇ ਕਦਮ ਚੁੱਕੇ ਗਏ ਇਹਨੇ ਪਰ ਫਿਰ ਵੀ ਲੋਕ ਦਿਖੋ ਅੱਗ ਲਾਉਂਦੇ ਨੇ।
ਹਾਂਜੀ।
ਹਾਂਜੀ-ਹਾਂਜੀ। ਜਿਸ ਕਰਕੇ ਦੇਖੋ ਕਿੰਨੀ ਜ਼ਿਆਦਾ ਹਨਾ ਕੁਦਰਤ ਦਾ ਜਿਹੜਾ ਤਾਪਮਾਨ ਆ ਉਹ ਸਹੀ ਨਹੀਂ ਰਹਿੰਦਾ ਹੈਗਾ।
ਹਾਂਜੀ ਅੱਜ ਕੱਲ੍ਹ ਤਾਂ ਵੈਸੇ ਵੀ ਦੇਖਿਆ ਜਾਵੇ ਤਾਂ ਪੇੜ ਪੌਦੇ ਤਾਂ ਦੇਖਣ ਨੂੰ ਬਹੁਤ ਘੱਟ ਨੇ। ਚਲੋ ਪਿੰਡਾਂ ਵਿੱਚ। ਤਾਂ ਤੁਹਾਨੂੰ ਪਤਾ ਹਨਾ ਬੱਲ ਖੇਤ ਹੁੰਦੇ ਆ ਖੁੱਲ੍ਹੇ ਡੁਲੇਹ ਆਸੇ ਪਾਸੇ। ਚਲੋ ਉਹਨਾਂ ਦੇ ਦਰੱਖਤ ਵੀ ਲੱਗੇ ਹੁੰਦੇ ਆ ਹਨਾ ਪਰ ਸ਼ਹਿਰਾਂ ਵਿੱਚ ਚੀ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਕਿਉਂਕਿ ਦੇਖੋ ਸ਼ਹਿਰਾਂ ਵਿੱਚ ਤਾਂ ਘਰ ਹੀ ਇੰਨੇ ਵੱਡੇ-ਵੱਡੇ ਪਾਏ ਹੁੰਦੇ ਲੋਕ। ਕਹ ਕਿ ਆਸੇ ਦਰਖ਼ਤ ਲਗਆਉਣ ਲਈ ਜਗ੍ਹਾ ਹੀ ਨਹੀਂ ਹੁੰਦੀ ਘਰ ਵਿੱਚ
ਬਿਲਕੁਲ-ਬਿਲਕੁਲ ਸ਼ਹਿਰਾਂ ਦੇ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਹੁੰਦੀਆਂ ਨੇ ਨਾ ਘਰ ਵੀ। ਬਿਲਡਿੰਗਾਂ ਹੁੰਦੀਆਂ ਨੇ। ਕੁਛ ਲੋਕਾਂ ਨੂੰ ਸ਼ੌਂਕ ਵੀ ਨੀ ਨਾ ਰਿਹਾ ਪਹਿਲਾਂ ਸ਼ੌਂਕ ਹੁੰਦਾ ਸੀ ਪੇੜ ਪੌਦੇੇ ਲਗਾਉਣ ਦਾ ਜਿਵੇਂ ਲੋਕਾਂ ਨੂੰ ਖੇਤੀ ਕਰਨ ਦਾ ਸ਼ੌਕ ਹੁੰਦਾ ਸੀ। ਐਵੇਂ ਪੇੜ ਪੌਦੇ ਲਗਾਉਣ ਦਾ ਹੁੰਦਾ ਸੀਗਾ ਤੇ ਅੱਜ ਕੱਲ੍ਹ ਲੋਕਾਂ ਨੂੰ ਸ਼ੌਂਕ ਰਿਹਾ ਹੀ ਨਹੀਂ।
ਹਾਂਜੀ ਇਹ ਤਾਂ ਹੈ।
ਹਾਂਜੀ-ਹਾਂਜੀ। ਤਾਂ ਮਤਲਬ ਜ਼ਿਆਦਾਤਰ ਤਾਂ ਦੇਖੋ ਹ ਨਾ ਜੀ ਆਪਾਂ ਕਹੀਏ ਏ ਸੀਆਂ ਕਰਕੇ ਜਿਹੜੀਆਂ ਹੀ ਮਸ਼ੀਨਾਂ ਚੱਲ ਰਹੀਆਂ ਨੇ ਫੈਕ ਦੇ ਵਿੱਚ ਮਸ਼ੀਨਾਂ ਹੋ ਗਈਆਂ ਨਾ ਇਹਨਾਂ ਕਰਕੇ ਦੇਖੋ ਜਿਆਦਾ ਗਰਮੈਸ਼ ਹੁੰਦੀ ਆ।
ਹਾਂਜੀ।
ਹਾਂਜੀ-ਹਾਂਜੀ।
ਬਾਕੀ ਦੇਖਿਆ ਜਾਵੇ ਜੇਕਰ ਹਨਾ ਪੇੜ ਪੌਦੇ ਲੱਗ ਜਾਣ ਨਾ। ਤਾਂ ਆਪਣਾ ਕਾਫ਼ੀ ਪ੍ਰਦੂਸ਼ਣ ਮਤਲਬ ਕਿ ਜਿਹੜੀ ਕਿ ਗਰਮੀ ਇੰਨੀ ਵੱਧ ਰਹੀ ਹੈ। ਨਾ ਬਹੁਤ ਘੱਟ ਕੀਤੀ ਜਾ ਸਕਦੀ ਕਿਉਂਕਿ ਦੇਖੋ ਜ ਪੇੜ ਪੌਦੇ ਹੋਣਗੇ ਤਾਂ ਉਹ ਮਤਲਬ ਮਤਲਬ ਕਿ ਮਿੱਟੀ ਵਿੱਚ ਨਮੀ ਬਨਾਈ ਰੱਖਣਗੇ ਜਿਹਦੇ ਕਰਕੇ ਹਨਾ ਵੀ ਉਹ ਮੀਹ ਲਿਆਉਣ ਵਿੱਚ ਵੀ ਮਦਦ ਕਰਨਗੇ ਆਪਣੀ ਉਹਦੇ ਨਾਲ ਮੌਸਮ ਆਪ ਠੰਡਾ ਰਹੂਗਾ।
ਸਹੀ ਗੱਲ ਹੈ। ਜੀ ਸਹੀ ਗੱਲ ਹੈ। ਮਤਲਬ ਦੇਖੋ ਹਨਾ ਜਿਵੇਂ ਹੁਣ ਕੋਈ ਦੇਖੋ। ਤਿਉਹਾਰ ਆਉਂਦਾ ਹੈ। ਜਾਂ ਕਿਸੇ ਬੱਚੇ ਦਾ ਜਨਮ ਦਿਨ ਆਉਂਦਾ ਹਨਾ। ਤਾਂ ਉਸ ਮੌਕੇ ਤੇ ਆਪਾਂ ਨੂੰ ਜ਼ਿਆਦਾ ਨੀ ਤਾਂ ਇੱਕ-ਇੱਕ ਕਰਕੇ ਪੇੜ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਨੇ
ਹਾਂਜੀ-ਹਾਂਜੀ, ਇਹ ਤਾਂ ਹੈ।
ਤੇ ਘਰ ਦੇ ਵਿੱਚ ਜਿੱਦਾਂ ਮਤਲਬ ਥੋੜੀ ਬਹੁਤ ਜਗ੍ਹਾ ਰੱਖ ਲਈ ਖਾਲੀ ਹਨਾ ਜਿੱਥੇ ਆਪਾਂ ਪੌਦੇ ਵਗੈਰਾ। ਲਾ ਸਕੀਏ ਕੋਈ ਬੂਟੇ ਲਗਾ ਸਕੀਏ ਤਾਂ ਜਿਵੇਂ ਮੰਨ ਲਓ ਖੇਤ ਹੁੰਦੇ ਨੇ। ਜਿਵੇਂ ਸੜਕਾਂ ਦੇ ਆਲੇ ਦੁਆਲੇ ਦਾ ਦੇਖੋ ਕੋਈ ਵੀ ਲਗਾ ਸਕਦਾ ਉੱਥੇ ਤਾਂ ਦੇਖੋ ਕੋਈ ਰੋਕ ਟੋਕ ਨਹੀਂ ਹੁੰਦੀ। ਹੈਗੀ।
ਹਾਂਜੀ।
ਹਾਂਜੀ-ਹਾਂਜੀ ਉੱਥੇ ਲਗਾ ਸਕਦੇ ਹੋ ਆਪਾਂ। ਤਾਂ ਦੇਖੋ ਇਹਦੇ ਨਾ ਜਿਹੜੀ ਕੁਦਰਤ ਦੇ ਵਿੱਚ ਇੰਨੀ ਗਰਮੀ ਹੋ ਰਹੀ ਹੈ। ਹਨਾ ਤਾਪਮਾਨ ਵਿਗੜ ਰਿਹਾ ਤਾਂ ਇਹ ਚੀਜ਼ ਘੱਟ ਕੀਤੀ ਜਾ ਸਕਦੀ ਹੈ।
ਜਿਵੇਂ ਹੁਣ ਦੇਖੋ ਜੇਕਰ ਆਪਾਂ ਕੁਦਰਤ ਨਾਲ ਖਿਲਵਾੜ ਕਰਾਂਗੇ ਹਨਾ। ਫੇਰ ਕੁਦਰਤ ਵੀ ਤਾਂ ਆਪਦੇ ਰੰਗ ਦਿਖਾਊਗੀ ਨਾ।
ਬਿਲਕੁਲ-ਬਿਲਕੁਲ ਦਿਖਾਈ ਰਹੀ ਆ ਮਤਲਬ ਆਪਾਂ ਨੇ ਪਹਿਲਾਂ ਪੇੜ ਪੌਦੇ ਕੱਟੇ ਨੇ ਹਨਾ ਸਾਰਾ ਆਪਾਂ ਨੇ ਕੁਝ ਪ੍ਰਦੂਸ਼ਿਤ ਕੀਤਾ। ਫਿਰ ਉਹੀ ਦੇਖੋ ਕੁਦਰਤ ਆਪਣੇ ਨਾਲ ਕਰ ਰਹੀ ਆਪਾਂ ਨੂੰ ਦੇਖੋ ਕਿੰਨੀ ਗਰਮੀ ਝੱਲਣੀ ਪੈ ਰਹੀ ਆ। ਬਿਮਾਰੀਆਂ ਸਾਹ ਦੇ ਰੋਗ ਹਨਾ ਇਹ ਪ੍ਰਦੂਸ਼ਿਤ ਕਰਨ ਕਰਕੇ ਆਪਾਂ ਨੂੰ ਦੇਖੋ ਹੋ ਗਏ ਤਾਂ ਮਤਲਬ ਜਿਵੇਂ ਆਪਾਂ ਹਨਾ ਕੁਦਰਤ ਨਾਲ ਖੇਡਦੇ ਹਾਂ ਤਾਂ ਉਹੀ ਕੁਦਰਤ ਆਪਣੇ ਨਾਲ ਖੇਡਦੀ ਆ ਫਿਰ ਜਿਵੇਂ ਆਪਾਂ ਉਹਨੂੰ ਉਹਦੀ ਹਨ ਨਾ ਜਿਹੜੀ ਉਪਜਾਊ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦੇ ਆ ਫੇਰ ਉਹ ਆਪਣੇ ਅੰਦਰ ਦੇਖੋ ਨੁਕਸਾਨ ਪਹੁੰਚਾਉਂਦੀ ਆ, ਹੁਣ ਜਿੱਥੇ ਕਿਥੇ ਆਪਾਂ ਨੂੰ ਸ਼ੁੱਧ ਹਵਾ ਮਿਲਣੀ ਹੁੰਦੀ ਆ ਹਨਾ ਕਿੱਥੇ ਹੁਣ ਆਪਾਂ ਨੂੰ ਨਹੀਂ ਮਿਲਦੀ ਹੈਗੀ ਏ ਸੀ ਦੀ ਹਵਾ ਏ ਦੇਖੋ ਖਰਾਬ ਹੀ ਕਰਦੀ ਆ ਆਪਾਂ ਨੂੰ ਵੀ ਕੁਦਰਤੀ ਹਵਾ ਥੋੜ੍ਹੀ ਨਾ
ਹਾਂਜੀ ਇਹ ਤਾਂ ਹੈ।
ਹਾਂਜੀ, ਹਾਂਜੀ।
ਪਰ ਦੇਖਿਆ ਜਾਵੇ ਤਾਂ ਇਹ ਮਤਲਬ ਕਿ ਜੇਕਰ ਆਪਾਂ ਖੁਦ ਮਤਲਬ ਕੀ ਇਹ ਗੱਲਾਂ ਦੇਖਾਂਗੇ ਨਾ ਵੀ ਸਾਨੂੰ ਘੱਟ ਪ੍ਰਦੂਸ਼ਣ ਫੈਲਾਉਣਾ ਚਾਹੀਦਾ। ਉਹਦੇ ਵਿੱਚ ਮਤਲਬ ਕਿ ਫੇਰ ਹੀ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ
ਹਾਂਜੀ, ਹਾਂਜੀ ਤਾਂ ਹੀ ਦੇਖੋ ਹਨਾ ਗਰਮੀ ਘੱਟ ਹੋ ਸਕਦੀ ਹੈ ਨਹੀਂ ਤਾਂ ਦੇਖ ਹੁਣ ਏ ਸੀ ਚੱਲੀ ਜਾ ਰਹੇ ਨੇ ਇੱਕ ਦਿਨ ਦੇਖੋ ਹਨਾ ਐਸਾ ਹੈ ਨਾ ਕਿ ਏ ਸੀ ਦੀ ਹਵਾ ਵੀ ਨੀ ਲੱਗਣੀ ਹੈਗੀ।
ਕਿਉਂਕਿ ਹੁਣ ਦੇਖੋ ਪਹਿਲਾਂ ਪੱਖੇ ਹੁੰਦੇ ਸੀਗੇ ਲੋਕ ਪੱਖਿਆਂ ਚ ਵੀ ਗੁਜ਼ਾਰਾ ਕਰ ਲੈਂਦੇ ਸੀਗੇ। ਫੇਰ ਕੂਲਰ ਆ ਗਏ ਹਨ। ਫਿਰ ਲੋਕਾਂ ਨੂੰ ਇਹ ਹੋਣ ਲੱਗ ਗਿਆ ਵੀ ਕੂਲਰ ਤੋਂ ਵੀ ਏਸੀ ਆ ਜਾਣ ਹਨਾ ਹੁਣ ਕੂਲਰਾਂ ਦੀ ਹਵਾ ਵੀ ਲੋਕਾਂ ਦੇ ਕੋਲ ਵਧੀਆ ਨੀ ਲੱਗਦੀ ਹੈਗੀ ਹੁਣ ਏ ਸੀ ਤੇ ਆ ਕੇ ਹੁਣ ਜੇ ਜ਼ਿਆਦਾ ਤਾਪਮਨ ਵੱਧਦਾ ਰਿਹਾ ਤਾਂ ਦੇਖੋ ਤਾਂ ਏਸੀ ਵੀ ਨੀ ਵਧੀਆ ਲੱਗਣੇ ਏਸੀਆਂ ਦੇ ਵੀ ਐਵੇਂ ਲੱਗੂਗਾ ਵੀ ਹਵਾ ਹੈ ਹੀ ਕੂਲਿੰਗ ਹੈ ਹੀ ਨ
ਹਾਂਜੀ।
ਇਹ ਚੀਜ਼ ਹੋ ਜਾਂਦੀ ਆ। ਬਾਕੀ ਦੇਖੋ ਹਨਾ ਕੁਦਰਤ ਦਾ ਜਿਹੜਾ ਸੰਤੁਲਨ ਬਣਾਈ ਰੱਖਣਾ। ਮਨੁੱਖ ਦੇ ਹੱਥ ਵਿੱਚ ਹੈਗਾ। ਜੇ ਆਪਾਂ ਚਾਹੀਏ ਤਾਂ ਇਹ ਚੀਜ਼ਾਂ ਨੂੰ ਆਪਾਂ ਸਹੀ ਕਰ ਸਕਦੇ ਹਾਂ। ਪਰ ਮਤਲਬ ਦੇਖੋ ਚੀਜ਼ ਇਹ ਹੈ ਕਿ ਹਨਾ ਆਪਾਂ ਸਿਰਫ ਕੁਦਰਤ ਨੂੰ ਬਗਾੜਨ ਤੇ ਲੱਗੇ ਹੋਏ ਆ। ਜਿਹੜੀ ਆਪਣੀ ਸੁੰਦਰਤਾ ਹਨਾ ਉਹ ਤਾਂ ਦੇਖੋ ਕਿਦਨ ਦੀ ਅਲੋਪ ਹੋ ਚੁੱਕੀ ਆ।
ਵੈਸੇ ਦੇਖਿਆ ਜਾਵੇ ਤਾਂ ਹੀ ਮਤਲਬ ਕਿ ਆਪਣੇ ਇੱਧਰੋਂ ਨਾਲੋਂ ਪਹਾੜਾਂ ਵਿੱਚ ਬਹੁਤ ਜ਼ਿਆਦਾ ਸੁੰਦਰਤਾ ਹੈਗੀ ਕਿਉਂਕਿ ਉੱਥੇ ਪੇੜ ਪੌਦੇੇ ਇੰਨੇ ਆ।
ਬਿਲਕੁਲ
ਤੇ ਮਤਲਬ ਕਿ ਉੱਥੇ ਦੇਖੋ ਵੈਸੇ ਵੀ ਮੌਸਮ ਵੀ ਉੱਧਰਲਾ ਠੰਡਾ ਰਹਿੰਦਾ।
ਹਾਂਜੀ-ਹਾਂਜੀ ਓਧਰ ਜਿਵੇਂ ਕਾਹੀਆਂ ਵਗੈਰਾ ਬਣੀਆਂ ਹੁੰਦੀਆਂ ਨੇ ਨਾ ਕਾਹੀਆਂ ਵਗੈਰਾ ਤਾਂ ਉਹਦੇ ਦੇ ਕੋਲ ਪੇੜ ਪੌਦੇ ਨੈਚੁਰਲੀ ਉੱਗੀ ਜਾਂਦੇ ਨੇ।
ਹਾਂਜੀ- ਹਾਂਜੀ ਇਹ ਤੇ ਹੈ।
ਹਾਂਜੀ ਜਿਸ ਕਰਕੇ ਉੱਧਰ ਦਾ ਜਿਹੜਾ ਮੌਸਮ ਆ ਉਹ ਠੰਡਾ ਰਹਿੰਦਾ।
ਹਾਂਜੀ- ਹਾਂਜੀ ਠੰਡਾ ਵੀ ਰਹਿੰਦਾ ਤੇ ਬਾਕੀ ਸਾਫ ਸੁਥਰਾ ਵੀ ਰਹਿੰਦਾ।
ਬਿਲਕੁਲ -ਬਿਲਕੁਲ ਆਪਾਂ ਇੱਥੇ ਸਾਫ਼ ਸੁਥਰਾ ਵੀ ਹਨਾ ਹੈਗਾ।
ਹਾਂਜੀ- ਹਾਂਜੀ
ਹਾਂਜੀ ਮਤਲਬ ਕਈ ਜਗ੍ਹਾ ਦਾ ਦੇਖੋ ਹਨਾ। ਸਿਰਫ਼ ਹਰੇ ਭਰੇ ਨਾਲ ਹੀ ਕਿੰਨੀਆਂ ਸੋਹਣੀਆਂ ਬਣਾਈਆਂ ਹੋਈਆਂ ਨੇ ਕਈ ਐਵੇਂ ਦੀਆਂ ਜ ਘੁੰਮਣ ਵਾਲੀਆਂ ਤੇ ਹਨਾ ਸਿਰਫ ਓ ਤੇ ਗਰੀਨਰੀ ਹੀ ਦਿਖਦੀ ਹੈ ਆਪਾਂ ਨੂੰ ਸਿਰਫ ਹਰੇ ਭਰੇ ਨਾਲ ਹੀ ਇੰਨੀ ਸਜਾਵਟ ਕੀਤੀ ਹੁੰਦੀ ਆ ਉਹ ਕਿ ਐੰਨਾ ਦਿਲ ਲੱਗਦਾ ਉਹ ਜਗ੍ਹਾ ਤੇ ਘੁੰਮਣ ਵਾਸਤੇ ਵੀ ਮਤਲਬ ਏਦਾਂ ਨੀ ਦੇਖੋ ਜੇ ਆਪਾਂ ਥੋੜੀ -ਥੋੜ੍ਹੀ ਕਰਕੇ ਘਰ ਦੇ ਵਿੱਚ ਐਵੇਂ ਜਗ੍ਹਾ ਬਣਾਈਏ ਨਾ ਵੀ ਜਿਵੇਂ ਮੰਨ ਲਓ ਕਿਤੇ ਹੈ ਨਾ ਹਰਾ ਭਰਾਇਆ ਕਰ ਲੈਣ। ਤਾਜ਼ਾ ਲਗਾ ਲਿਆ ਹਨਾ ਉੱਥੇ ਫੁੱਲ ਬੂਟੇ ਜ ਲਗਾ ਲਏ। ਐਵੇਂ ਸਜਾ ਜੀ ਕੇ ਦੇਖੋ ਉਹ ਨੇ ਬੈਠਣ ਦੇ ਵਿੱਚ ਕਿੰਨਾ ਜੀ ਲੱਗੇਗਾ। ਨਾਲੇ ਥੋੜ੍ਹੀ ਦੇਰ ਬੰਦਾ ਜਿਹੜਾ ਸਾਰਾ ਦਿਨ ਇਸ ਵਿੱਚ ਬੈਠਿਆ ਰਹਿੰਦਾ ਥੋੜਾ
ਪਰ ਦੇਖੋ ਵੈਸੇ ਤਾਂ ਜਿਹੜੀ ਆਪਾਂ ਸ਼ੁੱਧ ਹਵਾ ਲਾ ਲੈਣੀ ਬਾਹਰੋ ਹਨਾ ਜਿਹੜੀ ਆਪਾਂ ਏਸੀ ਤੋਂ ਲੈਣੀ। ਉਹਦੇ 'ਚ ਦੋਨਾਂ ਚ ਫ਼ਰਕ ਵੀ ਹੈਗਾ ਏ ਸੀ ਦੀ ਹਵਾ ਨਾਲ ਕਾਫ਼ੀ ਹੱਦ ਤੱਕ ਤਾ ਆਪਣੇ ਲਈ ਏ ਸੀ ਦੀ ਹਵਾ ਖ਼ਰਾਬ ਕਰਦੀ ਆਪਾਂ ਨੂੰ
ਬਿਲਕੁਲ -ਬਿਲਕੁਲ ਸਹੀ ਗੱਲ ਹੈ ਜੀ। ਨਾਲੇ ਫੇਰ ਬੰਦਾ ਬਾਹਰ ਵੀ ਨੀ ਨਾ ਨਿਕਲ ਸਕਦਾ ਏ 'ਚ ਬੈਠਣ ਵਾਲਾ
ਹਾਂਜੀ-ਹਾਂਜੀ ਇਹ ਤਾਂ ਹੈ।
ਹਾਂਜੀ ਵਧੀਆ ਲੱਗਾ ਵੈਸੇ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਕੇ ਬਾਕੀ ਆਪਾਂ ਫੇਰ ਕਰਦੇ ਹਾਂ ਓਕੇ ਜੀ ਸਤਿ ਸ਼੍ਰੀ ਅਕਾਲ।